ਤੋ
ਹੈਲੋ।
ਹਾਂਜੀ ਸਸਰੀ ਅਕਾਲ ਭੈਣਜੀ।
ਸਤਿ ਸ਼੍ਰੀ ਅਕਾਲ ਭੈਣਜੀ। ਹੋਰ ਕੀ ਹਾਲ ਚਾਲ ਨੇ ਜੀ?
ਹਾਂਜੀ ਵਧੀਆ। ਤੁਸੀਂ ਸੁਣਾਓ ਠੀਕ ਹੋ ਤੁਸੀਂ?
ਹਾਂਜੀ ਹਾਂ ਵਧੀਆ। ਹੋਰ ਘਰ ਪਰਿਵਾਰ ਸਭ ਵਧੀਆ ਨੇ ਜੀ?
ਹਾਂਜੀ-ਹਾਂਜੀ। ਸਭ ਵਧੀਆ ਨੇ। ਤੁਹਾਡੇ?
ਹਾਂਜੀ ਹਾਂ ਸਭ ਠੀਕ-ਠਾਕ। ਤੁਸੀਂ ਸੁਣਾਓ ਹੋਰ ਕੀ ਕਰੀ ਜਾਂਦੇ ਸੀ?
ਕੁੱਛ ਨੀ ਬਸ। ਬੈਠੀ ਹੋਈ ਸੀ ਮੈਂ, ਬਸ ਨਿਊਜ਼ ਵੇਖ ਰਹੀ ਸੀਗੀ।
ਅੱਛਾ ਜੀ।
ਤੇ ਕਿੰਨਾ ਕ੍ਰਾਈਮ ਵੱਧ ਰਿਹਾ ਨਾ ਅੱਜ ਕਲ?
ਹਾਂਜੀ ਹਾਂ ਬਹੁਤ ਜ਼ਿਆਦਾ ਕ੍ਰਾਈਮ ਤਾਂ ਦਿਨ ਪਰ ਦਿਨ
ਹਾਂ ਸਾਡੀੇ ਸਿਟੀ ਵਿੱਚ ਤਾਂ ਸਾਰਾ ਬੰਦ ਹੈਗਾ। ਸਾਰੇ ਸ਼ੋਪਸ ਬੰਦ ਨੇ। ਮਤਲੱਬ ਜਿੰਨੇ ਵੀ ਦੁਕਾਨ ਵਾਲੇ ਹੈਗੇ ਨੇ ਨਾ ਸਾਰਿਆਂ ਨੇ ਮਤਲੱਬ ਇਹ ਕੀਤਾ ਹੈ ਕਿ ਕ੍ਰਾਈਮ ਘੱਟ ਹੋਣ ਵਾਸਤੇ ਕਾਰਨ ਉਹਨਾਂ ਨੂੰ ਕੜੀ ਸ ਕੜੀ ਸਜ਼ਾ ਦੋ ਤੇ ਉਹਨਾਂ ਖਿਲਾਫ਼ ਕੁੱਛ ਤਾਂ ਐਕਸ਼ਨ ਫੋਲੋ ਕਰੋ। ਤਾਂ ਕਰਕੇ ਅੱਜ ਦਾ ਸਾਰਾ ਕੁੱਝ ਬੰਦ ਹੈਗਾ ਸਾਡੇ ਏਧਰ।
ਅੱਛਾ। ਕੋਈ ਮਤਲੱਬ ਕੁੱਛ ਹੋ ਗਿਆ ਏਧਰ?
ਹਾਂਜੀ ਕੱਲ ਨਾ ਸਾਡੇ ਇੱਧਰ ਇੱਕ ਵੱਡੀ ਹੋਟਲ ਹੈਗੀ ਕੋਈ ਤਾਂ ਵੀ ਮਤਲੱਬ ਅੱਛੀ ਬੜੀ ਹੋਟਲ ਹੈ ਫਾਈਵ ਸਟਾਰ ਟਾਈਪ ਤੇ ਉ ਉਸ ਚੱ ਨਾ ਦੋ ਜਣੇ ਕੋਈ ਖਾਣਾ ਖਾਣੇ ਆਏ ਸੀਗੇ ਤੇ ਉਹਨਾਂ ਨੂੰ ਨਾ ਰੋ ਰੋਟੀ ਦੇਣ ਚੱ ਥੋੜ੍ਹਾ ਟਾਈਮ ਹੋ ਗਿਆ।
ਅੱਛਾ ਜੀ।
ਤੇ ਉਹਨਾਂ ਨੇ ਫਿਰ ਉੱਧਰ ਨਾ ਇਸ ਤਰ੍ਹਾਂ ਮਾਰਾ ਮਾਰੀਆਂ ਚਾਲੂ ਕਰ ਦਿੱਤੇ। ਬੜੇ ਉਹਨਾਂ ਦੀ ਹਾਂ ਇੰਨੇ ਝਗੜੇ ਇੰਨੀ ਲੜਾਈਆਂ ਹੋ ਗਏ ਇਥੇ। ਤੇ ਫਿਰ ਪਤਾ ਨੀ ਗੁੰਡੇ ਹੀ ਸੀਗੇ। ਤੇ ਉਹਨਾਂ ਕੋਲ ਨਾਂ ਫਿਰ ਹਾਂ ਤੇ ਉਹਨਾਂ ਕੋਲ ਨਾਂ ਕੁ ਚਾਕੂ ਵਾਕੂ ਵੀ ਸੀਗਾ। ਚਾਕੂ ਵਗਰੇ ਵੀ ਲੈ ਕੇ ਆਏ ਸੀਗੇ ਓ। ਤੇ ਫਿਰ ਬਾਅਦ ਵਿੱਚ ਤੋ ਇਹ ਹੋਟਲ ਦਾ ਜਿਹੜਾ ਮਾ-ਮਾਲਿਕ ਸੀਗਾ ਨਾ ਉਸਨੇ ਦੇਖਿਆ ਨਾ ਕਿ ਮਤਲੱਬ ਹਾਂ ਕੁੱਛ, ਲੜਾਈਆਂ ਹੋ ਰਹੇ ਨੇ ਬਾਹਰ ਜਾਂ ਸ਼ੋਰ ਸ਼ਰਾਬਾ ਹੋ ਰਿਹਾ, ਓ ਜਿਸ ਤਰਾਂ ਹੀ ਬਾਹਰ ਆਇ ਆ ਵੇਖਣ ਲਈ ਤਾਂ ਫਿਰ, ਥੋੜ੍ਹਾ ਉਸ ਨਾਲ ਵੀ ਕੁੱਝ ਤਾਂ ਵੀ ਉਹ ਦੀ ਲੜਾਈ ਹੋ ਗਈ। ਫਿਰ, ਉਹ ਬੰਦੇ ਨੇ ਝੱਟ ਅੰਦਰੋਂ ਚਾਕੂ ਕਢਿਆ ਤੇ ਉਹ ਮਾਲਿਕ ਨੂੰ ਮਾਰਤਾ
ਹਾਏ
ਹਾਂ, ਵਿਚਾਰਾ ਜਗਾਂ ਤੇ ਹੀ ਮਰ ਗਿਆ।
ਦੇਖੋ ਨਾ, ਕਿੰਨਾ ਤੇ ਅੱਛਾ ਫਿਰ ਉਹਦੇ ਲਈ ਹੁਣ ਤੁਹਾਡੇ ਇੱਧਰ ਧਰਨੇ ਵਗੈਰਾ ਲਗਾਏ ਹੋਣਗੇ ਹਨਾ।
ਸਾਰਾ ਬੰਦ ਹੈਗਾ, ਸਾਡਾ ਇੱਥੇ ਅੱਜ
ਹਾਂਜੀ, ਇਹਨਾਂ ਤੇ ਫਿਰ ਇਹੋ ਜਿਹੇ ਖਿਲਾਫ਼ ਤਾਂ ਕੁੱਛ ਨਾ ਕੁੱਛ ਹੋਣਾ ਹੀ। ਚਾਹੀਦਾ, ਹਾਂਜੀ ਉਹੀ ਤੇ ਗੱਲ। ਚਲੋ ਹੁਣ, ਇੰਨਾ ਥੋੜਾ ਵੇਟ ਤਾਂ ਕਰ ਹੀ ਸਕਦੇ ਹੈਗੇ, ਚਲੋ ਅੱਗ। ਫਿਰ ਉਹਦਾ ਟਾਈਮ, ਏਦਾਂ ਘਰ ਚ ਵੀ ਲੱਗ ਜਾਂਦਾ।
ਲੱਕ ਜਾਂਦਾ, ਪਰ ਉਹ ਬੰਦਾ ਜਿਹੜਾ ਸੀਗਾ, ਜਿਹੜਾ ਗੁਜ਼ਰ ਗਿਆ ਨਾ ਲੜਕਾ ਉਹ ਕੁ ਜ਼ਿਆਦਾ ਉਮਰ ਦਾ ਵੀ ਨਹੀਂ, ਚੌਂਤੀ ਪੈਂਤੀ ਸਾਲ ਦਾ ਹੋਏਗਾ। ਹਾਂ ਤੇ ਉਸਦਾ ਵੀ ਛੋਟਾ ਜਿਹਾ ਲੜਕਾ ਹੈਗਾ, ਦਸ ਸਾਲ ਦਾ ਦੇਖੋ। ਕਿ -ਕਿ, ਕਿਵੇਂ ਜ਼ਿੰਦਗੀ ਕੱਟੇਗੇ ਬੇਚਾਰੇ। ਹਾਂ, ਉਹਦੇ ਮਾਂ- ਪਿਓ ਹਾਂ, ਮਾਂ- ਪਿਓ ਵੀ ਨੇ ਮਤਲਬ ਪੂਰਾ ਪਰਿਵਾਰ ਹੈਗਾ, ਉਸਦੇ ਪਿੱਛੇ।
ਅੱਜ- ਕੱਲ੍ਹ ਤਾਂ ਜੀ, ਬਹੁਤ ਕੁਛ ਵੱਧ ਗਿਆ, ਏਦਾਂ ਦਾ ਬਹੁਤ ਜ਼ਿਆਦਾ।
ਕਹਿੰਦੇ, ਜਦ ਤੱਕ ਕੁਛ ਐਕਸ਼ਨ ਵਗੈਰਾ ਨਹੀਂ ਲਿੱਤਾ ਜਾਏਗਾ, ਨਾ ਮਤਲਬ ਕਾਨੂੰਨ ਕੋਲੋਂ। ਤਦ -ਤੱਕ ਡੈਡ ਬੋਡੀ ਦਾ ਵੀ, ਸੰਸਕਾਰ ਨਹੀਂ ਕਰਨ ਵਾਲੇ ਉਹ ਲੋਕ
ਹਾਂਜੀ, ਫਿਰ ਨਹੀਂ ਏਦਾਂ ਹੀ ਹੋਣਾ ਚਾਹੀਦਾ, ਧਰਨੇ ਵਗੈਰਾ ਲਾਉਣੇ ਚਾਹੀਦੇ ਆ। ਫੇਰ ਹੀ, ਕੁਛ ਨਾ ਕੁਛ ਐਕਸ਼ਨ ਲਤਾ ਜਾਊ, ਉਹਨਾਂ ਖਿਲਾਫ਼।
ਸੀਗੇ, ਮਾਰਨੇ ਵਾਲੇ ਜਿਹੜੇ ਸੀਗੇ, ਨਾ ਮਤਲਬ ਇਸੇ ਵਿੱਚ ਤਿੰਨ ਜਣ ਦਾ ਨਾਂ ਸੀਗਾ। ਉੱਚਾ ਇੱਕ ਤਾਂ ਫੜਿਆ ਗਿਆ, ਔਰ ਦੋ ਲ ਫਰਾਰ ਨੇ, ਉਹਨਾਂ ਨੂੰ ਪਕੜੇ ਦੀ ਪਤਾ ਨੀ, ਹੁਣ ਕੀ ਐਕਸ਼ਨ ਲੈਂਦੇ ਨੇ।
ਹਮ, ਚਲੋ ਹਨਾ ਆਪਾਂ ਤਾਂ ਆਪਣੇ ਵੱਲੋਂ, ਜਿੰਨਾ ਟਰਾਈ ਕਰਨਾ ਚਾਹ ਹੋੁੰ ਦਾ ਕਰਨਾ ਚਾਹੇ। ਕੁਛ, ਆਪਣੇ ਦੇਸ਼ ਦੇ ਨਾ ਰੋਲ ਨੀ ਵਧੀਆ ਹੈਗੇ, ਅਗਰ ਆਪਣੀ ਸਰਕਾਰ ਕੁਛ, ਵਧੀਆ ਰੋਲ ਕਰੇ, ਇਹਦੇ ਵਾਸਤੇ ਨਾ ਫੇਰ ਏਦਾਂ ਦਾ ਕੁਛ, ਘੱਟ ਸਕਦਾ ਗਾ। ਜਿਵੇਂ, ਹੁਣ ਦੇਖੋ ਤੁਸੀਂ, ਰਾਜਸਥਾਨ ਚ ਕਿੰਨਨੀ ਹਨਾ, ਨਿਊਜ਼ ਹੋ ਚਰਚਾ ਚ ਆਗੀ। ਰੇਪ ਕਰਤਾ ਸੀਗਾ, ਤੇਰਾਂ ਸਾਲ ਦੀ ਬੱਚੀ ਨਾਲ।
ਹਾਂਜੀ, ਬਹੁਤ ਆ ਰਿਹਾ ਅੱਜ -ਕੱਲ੍ਹ ਦਾ।
ਹਾਂ, ਹੁਣ ਦੇਖੋ ਉਹਨਾਂ ਨੂੰ ਕੀ ਕੀਤਾ, ਉੱਥੇ ਰਾਜਸਥਾਨ ਦੇ ਵਿਚਾਲੇ ਨਾ ਚੁਰਾਹੇ ਤੇ ਦੇਖੋ, ਫਾਂਸੀ ਦਿੱਤੀ, ਉਹਨਾਂ ਨੂੰ ਜਿਨਾਂ ਨੇ ਰੇ ਕੀਤਾ ਸੀ, ਇੱਦਾਂ ਦੇ ਮਤਲਬ ਵਧੀਆ ਸਖਤ ਜ਼ਰੂਰ ਹੋਣੇ ਚਾਹੀਦੇ ਨੇ, ਤਾਂ ਹੀ ਆਪਣੇ ਦੇਸ਼ ਦਾ ਕੁਛ ਬਣੂਗਾ। ਤਾਂਹੀ ਇਦਾਂ ਦੇ ਕ੍ਰਾਈਮ ਘੱਟਣਗੇ ਨਹੀਂ ਤਾਂ ਕਿਉਂਕਿ, ਲੋਕਾਂ ਨੂੰ ਇਹ ਹੈ ਕਿ ਚਲੋ ਕੀ ਹੈ ਵੱਧ ਤੋਂ ਵੱਧ ਸ ਸਜ਼ਾ ਹੀ ਹੋਊਗੀ, ਇਹ ਤੋਂ ਵੱਧ ਤਾਂ ਕੁਛ ਨੀ ਹੋ ਸਕਦਾ।
ਸਹੀ ਹੈ ਨਾ
ਤਾਂ ਹੀ ਲੋਕਾਂ ਦੀ ਇੰਨੀ ਹਿੰਮਤ ਪੈ ਰਹੀ, ਇਹੋ ਜਿਹਾ ਕੁਛ ਕਰਨ ਦੀ, ਹੁਣ ਤਾਂ ਦੇਖੋ ਥੋੜ੍ਹੀ- ਥੋੜ੍ਹੀ ਗੱਲ ਹੁੰਦੀ ਆ ਉਹਦੇ। ਤੇ ਮਾਰ ਕੁਟਾਈ ਤੇ ਆ ਜਾਂਦੇ ਆ।
ਅੱਜ -ਕੱਲ ਤਾਂ ਕਿੰਨੇ ਹੋ ਰਹੇ ਨੇ ਬਾਬਾ ਟੀ ਵੀ ਚ ਵੀ, ਸਾਵਧਾਨ ਇੰਡੀਆ, ਕ੍ਰਾਈਮ ਪੈਟਰੋਲ।
ਹਾਂਜੀ, ਉਹੀ ਤੇ ਗੱਲ। ਵੀ ਰੀਅਲ- ਰੀਅਲ ਨਿਊਜ਼ ਹੀ ਹੁੰਦੀਆਂ ਹੈ, ਸੱਚਾਈ ਹੁੰਦੀ ਹੈ, ਉਹ ਕਈ ਥਾਵਾਂ ਦੀ ਦੇਖ। ਹੋ। ਹੁਣ ਇੱਧਰ ਸਾਡੇ ਵਾਲੀ ਸਾਈਡ, ਨਾ ਇੱਧਰ ਸੰਗਰੂਰ ਵਾਲੀ ਸਾਈਡ ਪੰਜਾਬ ਚ
ਹੂ ਹੂ
ਤੇ ਦੇਖ ਲੋ ਦਿਨ ਦੇ ਦੁਪਹਿਰੇ ਦੋ ਮੁੰਡਿਆਂ ਦਾ ਕਤਲ ਕਰਤਾ। ਦੇਖ ਲੋ। ਤੇ ਉਹਨਾਂ ਦੀ ਪਤਾ ਨੀ ਸੈਲੂਨ ਵਗੈਰਾ ਸੀਗਾ, ਉਹਨਾਂ ਦਾ ਆਪਣਾ।
ਹੂ ਹੂ
ਤੇ ਉੱਥੇ ਆਏ ਹੋਣਗੇ ਕਸਟਮਰ, ਉਹਨਾਂ ਨਾਲ ਕਿਸੇ ਗੱਲ ਤੋਂ ਲੜਾਈ ਹੋ ਗਈ। ਤੇ ਉਹਨਾਂ ਨੇ ਦੇਖ। ਬੰਦੇ ਬੁਲਾ ਲਏ, ਦੇਖਲਓ ਪੰਜ -ਸੱਤ ਜਾਣਿਆਂ ਨੇ ਮਿਲ ਕੇ ਦੋ ਜਾਣਿਆਂ ਦਾ ਕਤਲ ਕਰਤਾ। ਦੇਖ ਲੋ ਅੱਜ। ਅੱਜ- ਕੱਲ੍ਹ ਤਾਂ ਏਦਾਂ ਵੀ ਨੀ ਸ਼ੌਕ, ਵਗੈਰਾ ਤੇ ਆਪਾਂ ਕਿਸੇ ਨੂੰ ਕੁਛ ਕਹਿ ਵੀ ਨੀ ਸਕਦੇ ਹੈਗੇ ਦੇਖਲੋ। ਕਿਉਂਕਿ, ਪਤਾ ਨੀ ਅਗਲੋਂ ਅਗਲਾ ਅੱਗੇਓ ਕਿੱਦਾਂ ਦਾ ਨਾ, ਕੀ ਸੋਚੀ। ਜਾਂਦਾ ਐ, ਜਾਂ ਮਤਲਬ ਅੱਜ- ਕੱਲ ਕੋਈ ਕਿਸੇ ਦੀ ਉਵੇ ਤੱਕ ਨਹੀ ਝੱਲ ਕੇ ਰਾਜੀ ਹੈਗਾ ਮਤਲਬ ਜਦੀ ਮਾਰ ਕੁ। ਕੁਟਾਈ ਤੇ ਆ ਜਾਂਦੇ ਆ‌।
ਹੂ ਬਹੁਤ, ਅੱਜ ਕੱਲ ਤਾਂ ਬੜੇ ਕੇਸ ਖਰਾਬ ਹੋ ਗਏ ਨੇ।
ਹਾਂਜੀ! ਉਹੀ ਤੇ ਗੱਲ ਕਰਦੇਆਂ, ਵੀ ਅਗਰ ਆਪਣੀ ਸਰਕਾਰ ਨਾ ਵਧੀਆ ਜੇ ਰੂਲ ਕਰੇ।
ਹਾਂ! ਇੱਕ ਨੂੰ ਸਜ਼ਾ ਹੋ ਜਾਏ। ਤਾ ਫਿਰ ਸਾਰਾ ਯਹੀ ਹੋ ਜਾਏਗਾ ਨਾ, ਉਹਨਾ ਦਾ।
ਬਸ ਏਹਦਾਂ ਹੋਉਣਾ ਚਾਹੀਦਾ, ਵੀ ਨਾਲ ਦੀ ਨਾਲ ਫਾਂਸੀ ਦੀ ਸਜ਼ਾ। ਫੇਰ ਇਹਨਾਂ ਨੂੰ ਥੋੜਾ ਜਿਹਾ ਡਰ ਪਊਗਾ। ਉਹਦਾਂ ਤਾਂ ਨਹੀਂ ਆਪਾਂ ਕਹਿ ਸਕਦੇ, ਵੀ ਇਹਨਾਂ ਨੂੰ ਕਿਸੀ ਚੀਜ਼ ਦਾ ਡਰ ਹੈ, ਇਹ ਹੁੰਦਾ ਕਿ ਚਲੋ ਸਜ਼ਾ ਈ ਐ, ਥੋੜੇ ਟਾਈਮ ਦੀ ਕੱਟ ਕੇ ਆ ਜਾਂਗੇ।
ਹੂ ਲੋਕਾਂ ਨੂੰ ਪਰ ਹੁਣ ਇਹ ਚੀਜ਼ਾਂ ਦਾ ਕੁੱਝ ਡਰ ਵੀ ਨਹੀਂ ਰਿਹਾ ਨਾ।
ਹਾਂਜੀ! ਉਹੀ ਤੇ ਹੈ। ਵੀ ਲੋਕਾਂ ਨੂੰ ਬਿਲਕੁਲ ਵੀ ਨਹੀਂ, ਦੇਖੋ ਸ਼ਰੇਆਮ ਚੱਲਦਾ ਹੁੰਦਾ ਸਾਰਾ ਕੁਛ, ਸ਼ਰੇਆਮ। ਕਿਸੇ ਨਾਲ ਮਾੜੀ ਜਿਹੀ ਗੱਲ ਤੇ ਲੜਾਈ ਹੋਵੇ, ਜਦੀ ਕਿਰਪਾਨਾਂ ਚੱਕ ਲਿਆਉਂਦੇ ਆ। ਕੁਛ ਕਰ ਲੈਂਦੇ ਆ। ਜਿਵੇਂ ਨਾ ਪਹਿਲਾਂ ਸੋਚੀ ਬੈਠੇ ਹੁੰਦੇ ਨੇਂ, ਵੀ ਹਾਂ ਏਹਦਾਂ ਏਹਦਾਂ ਕਰਨਾ।
ਹਾਂ!
ਪਿੰਡ ਚ ਦੀ ਦੇਖਲੋ ਹੁਣ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆਪਣੀ ਕਿੰਨੀ ਉੱਠ ਰਹੀ ਹੈ, ਇਹ ਤਾਂ ਇਹਨਾਂ ਤੇ ਜ਼ਿਆਦਾ, ਇਹਦਾਂ ਦੇ ਕੇਸ ਸੁਣ ਰਹੇ ਹਾਂ ਆਪਾਂ।
ਹੂ ਹੂ ਹੂ
ਕਿਉਂਕਿ ਇਹ, ਇੰਹ ਜਦ ਮਾੜੀ ਜਿਹੀ ਕੋਈ ਗੱਲ ਹੁੰਦੀ ਹੈ, ਜਦੀ ਨਾਲ ਦੇ ਮੁੰਡਿਆਂ ਨੂੰ ਫੋ ਫੋਨ ਕਰ ਲੈਂਦੇ ਏਂ। ਚਲੋ ਜੀ ਹਥਿਆਰ ਵਗੈਰਾ ਲੈ ਕੇ ਆ ਜਾਂਦੇ ਆ।
ਹੂ ਹੂ
ਇੱਧਰ ਸਾਡੇ ਵਾਲੀ ਸਾਈਡ ਵੀ ਸੀਗਾ, ਇੱਕ ਹੋਰ। ਪਤਾ ਨੀ ਨਾ, ਦੋ ਮੁੰਡਿਆਂ ਦੀ ਆਪਸ ਚ ਲੜਾਈ ਹੋ ਗਈ, ਚਲੋ!
ਅੱਛਾ!
ਦੋਸਤ ਸੀਗੇ ਵਧੀਆ। ਤੇ ਓਹਦਾਂ ਆਪਸ ਚ ਲੜਾਈ ਹੋ ਗਈ। ਉਹ ਦੂਜੇ ਮੁੰਡੇ ਨੇ ਦੇਖ ਲਓ ਆਪਣੇ ਫਰੈਂਡਸ ਨੂੰ ਫੋਨ ਕਰ ਲਿਆ। ਕੋਈ ਪਨ, ਸਾਡੇ ਅੱਖੀ ਦੇਖਣ ਦੀ ਘਟਨਾ, ਕੋਈ ਪੰਦਰਾਂ ਵੀਹ ਮੁੰਡੇ ਇੰਹਨੇਂ ਹਥਿ ਹਥਿਆਰ ਲਈ ਗੱਡੀਆਂ ਭਰ ਕੇ, ਦੇਖਲੋ। ਤੇ ਉੱਧਰੋਂ ਪਿੰਡ ਵਾਲੇ ਆ ਗਏ ਫੇਰ ਸਾਰੇ, ਮਤਲਬ ਏਹਦਾਂ ਤਾਂ ਹੋਣ ਤੋਂ ਬਚ ਗਿਆ। ਪਿੰਡ ਵਾਲਿਆਂ ਦੇ ਹੋਣ ਕਰਕੇ, ਕਿਉਂ, ਕਿਉਂਕਿ ਜਦੋਂ ਇਹ ਦਾਂ ਦਾ ਕੋਈ ਕੇਸ ਹੁੰਦਾ ਚਲੋ ਹਨਾ, ਕੋਈ ਜਲਦੀ ਵੀ ਨੀ ਉਹ ਕਰਦਾ, ਵਿੱਚ ਆਂਦਾ, ਅਗਲਾ ਹਰੇਕ ਈ ਡਰਦਾ ਵੀ ਸਾਨੂੰ ਨਾ ਕੁੱਛ ਹੋ
ਹਰੇਕ ਉ ਡਰਦਾ, ਅੱਜ-ਕਲ ਤੇ ਕਿਸੇ ਨਾਲ ਕੁਛ ਪੰਗੇ ਲੈਣੇ ਵੀ ਬੜੇ ਔਖੇ ਨੇਂ, ਪਤਾ ਨੀ ਸਾਹਮਣੋ ਕੋਈ ਕੁਛ ਕਰ ਦੇਵੇ ਕੁੱਛ ਕਰੇ, ਆਪਣੇ ਪਿੱਛੇ ਤਾਂ ਅਪਣਾ ਪਰਿਵਾਰ ਹੈਗਾ। ਸਾਰੇ ਹੈਗੇ, ਬੱਚੇ ਅਪਣੇ ਛੋਟੇ ਜਿਹੇ ਹਾਂ, ਤੇ ਬਾਹਰ ਜਾਣ ਤੋਂ ਵੀ ਮੈਨੂੰ ਤੇ ਬੜਾ ਡਰ ਲੱਗਦੈ, ਇਸ ਚੀਜ ਨਾ।
ਹਾਂਜੀ, ਉਈ ਤੇ ਗੱਲ ਕਰਦੇ ਆਂ। ਕਿ ਦੇਖੋ ਬਹੁਤ ਜ਼ਿਆਦਾ ਇੱਹਦਾਂ ਦਾ ਕੁਛ ਹੋ ਰਿਹਾ। ਇਹਨੂੰ ਤਾਂ ਬਸ ਰੋਕਣ ਦਾ ਇੱਕੋ-ਇੱਕ ਤਰੀਕਾ, ਜੇ ਆਪਣਾ ਦੇਸ਼, ਆਪਣੀ ਸਰਕਾਰ ਕੁਛ ਕਰੂਗੀ।
ਕੁਛ ਕਰੂਗੀ। ਹਾਂ, ਇੱਕ ਨੂੰ ਅਗਰ ਕੁਝ ਫਾਂਸੀ ਦੇਦੋ, ਯਾ ਇੱਕ ਨਾਲ ਕੁੱਝ ਐਕਸ਼ਨ ਦੇ ਲੋ, ਤਾਂ ਦੂਜਾ ਸਾਹਮਣੇ ਵਾਲਾ ਕੁਛ ਦੂਜੀ ਵਾਰ ਕਰਨ ਤੋਂ ਪਹਿਲੇ ਸੋਚੇਗਾ, ਕਿ ਨਹੀਂ ਇਸਦਾ ਯੇ ਕਰ, ਮਤਲਬ ਇਸ ਨਾਲ ਅਪਣੇ ਨੂੰ ਯੇ ਸਜ਼ਾ ਮਿਲ ਜਾਊਗੀ, ਤਾ ਆਪਾਂ ਨਹੀਂ ਕਰੀਏ ਇਹ ਚੀਜ਼।
ਹਾਂਜੀ, ਉਹੀ ਤੇ ਗੱਲ ਕਰਦੇ ਆਂ ਦੇਖੋ ਨਾ, ਰਾਜਸਥਾਨ ਵਾਲੀ ਘਟਨਾ'ਚ ਬਹੁਤ ਵਧੀਆ ਕੀ ਤਾਂ ਉੱਥੋਂ ਦੇ, ਜੋ ਵੀ ਨੇਂ ਉਹਨਾਂ ਦੇ ਮੁੱਖ ਮੰਤਰੀ ਵਗੈਰਾ, ਹਨਾ। ਸੀ ਐਮ ਵਗੈਰਾ ਉਹਨਾਂ ਨੇਂ ਬਹੁਤ ਵਧੀਆ ਕੀਤਾ ਜਿਹੜਾ ਇੱਦਾਂ, ਸੜਕ ਤੇ ਲਿਜਾਕੇ ਸਾਰਿਆਂ ਨੂੰ ਦੇਖਲੋ ਨਾ ਤੇ ਦੇਖਾ ਹਨਾ, ਸਾਰਿਆਂ ਨੂੰ ਇਹਦਾਂ ਸੜਕ ਤੇ ਲਜਾਕੇ ਕੁੱਟਿਆ, ਬਹੁਤ ਜ਼ਿਆਦਾ ਬੰਨ੍ਹਕੇ ਗੇੜੇ ਕਢਾਏ, ਪੂਰੇ ਬਜ਼ਾਰ। ਦੇਖਲੋ, ਫੇਰ ਉਹਨਾਂ ਨੂੰ ਬਜ਼ਾਰ ਦੇ ਵਿੱਚ ਹੀ ਫਾਂਸੀ ਦਿੱਤੀ ਉੱਥੇ ਈ ਲਟਕਾਇਆ, ਹੁਣ ਅੱਗੇ ਤੋਂ ਕੋਈ ਏਦਾਂ ਦਾ ਕ੍ਰਾਈਮ ਕਰੂਗਾ, ਚਲੋ ਉਹਨਾਂ ਉਹਨਾਂ ਦੀ ਸਟੇਟ'ਚ ਤਾ ਸੇਫਟੀ ਹੋਊਗੀ। ਕੋਈ ਏਦਾਂ ਦਾ ਕਰੂਗਾ, ਉਹਨਾਂ ਨੂੰ ਹੁਣ ਡਰ ਤਾਂ ਪਊਗਾ, ਕਿ ਸਾਡੇ ਨਾਲ ਵੀ ਏਦਾਂ ਹਂਉ ਅਪਣੀ ਹ, ਹਰ ਸਟੇਟ ਦੇ ਵਿੱਚ ਏਦਾਂ ਹੋਣਾ ਚਾਹੀਦਾ। ਵੀ ਬੰਦਾ, ਕੱਲ ਨੂੰ ਕੋਈ ਏਦਾਂ ਦਾ ਕੋਈ ਵੀ ਕ੍ਰਾਈਮ ਕਰਨ ਦੀ ਸੋਚਦਾ ਤਾ ਉਹਨੂੰ ਪਹਿਲਾਂ ਇਹ ਚੀਜ਼ ਸੋਚ ਵੀ, ਯਾਰ ਮੇਰੇ ਨਾਲ ਵੀ ਇੱਦਾਂ ਹੀ ਹੋ ਸਕ
ਇੱਦਾਂ ਹੀ ਹੋ ਸਕਦਾ, ਸਹੀ ਐ ਨਾ।
ਹਾਂਜੀ।
ਨਾਲੇ ਏ, ਐਕਸ਼ਨ ਵ ਘਰੇ ਲੈਣ ਵਾਲੇ ਲੇਂਦੇ ਵੀ ਹੋ ਸਨ, ਚਾਹੇ ਆਪਣੇ ਉੱਤੇ ਮਤਲਬ ਮਤਲਬ ਜਿਹੜੇ ਅਹ, ਪੁਲਿਸ ਵਾਲੇ ਹੈਗੇ ਨੇ। ਯਾ ਕਾਨੂੰਨ ਵਾਲੇ ਹੈਗੇ ਨੇ, ਪਰ ਇਹ ਜਿਹੜਾ ਪੌਲੀਟਿਕਸ ਵਾਲੇ ਨਾ, ਕੁਝ ਉਹਨਾਂ ਕਰ ਕੇ ਵੀ ਗੱਲ ਦਬ ਜਾਂਦੀ ਐ।
ਪੈਂਦਾ, ਉਹੀ ਤਾਂ ਗੱਲ ਐ ਵੀ ਸਿਫਾਰਸ਼ਾਂ ਪਵਾ ਦਿੰਦੇ ਆ ਵੀ ਨਹੀਂ, ਮੇਰਾ ਬੰਦਾ ਗਾ। ਇਹਨੂੰ ਕੁਛ ਨਹੀਂ ਹੋਣਾ ਚਾਹੀਦਾ, ਐਂ ਨਹੀਂ ਹੋਣਾ ਚਾਹੀਦਾ। ਇਹ, ਇਹੀ, ਉਹੀ ਤਾਂ ਗੱਲ ਕਰਦੇ ਆ ਵੀ, ਅਗਰ ਅਪਣੀ ਸਰਕਾਰ ਨਾ ਵਧੀਆ ਰੱਖੇ ਬੰਦੇ ਵਧੀਆ ਹੋਣ, ਇਮਾਨਦਾਰ ਹੋਣ, ਫਿਰ ਈ ਫ਼ਰਕ ਪੈਂਦਾ, ਹੁਣ ਜਿਵੇਂ ਪੁਲਿਸ ਵਾਲੇ ਨੇ ਇਹ ਵੀ ਹੁਣ ਦੇਖੋ, ਅੱਜ-ਕੱਲ ਕਿੰਨੀ ਰਿਸ਼ਵਤ ਵਗੈਰਾ ਲੈ ਲੈਂਦੇ ਆ ਹਨਾ। ਉਹਨਾਂ ਦੇ ਕ੍ਰਾਈਮ ਨੂੰ ਲੁਕੋਣ ਵਾਸਤੇ।
ਹਾਂ, ਤਨਖਾਹ ਘੱਟ ਹੁੰਦੀ ਆ ਨਾ ਉਹਨਾਂ ਦੀ, ਫਿਰ ਕ੍ਰਾਈਮ ਵਾਸਤੇ ਰਿਸ਼ਵਤਾਂ ਲੇਕੇ ਪਰ ਕ੍ਰਾਈਮ ਤਾਂ ਕਿੰਨੇ ਵੱਧ ਰਹੇ ਨੇ ਨਾ, ਆਪਣੇ ਇੱਧਰ ਤਾਂ।
ਓਹੀ ਤੇ ਗੱਲ ਆ, ਹੁਣ ਦੇਖੋ ਤੁਸੀਂ ਨਸ਼ੇ ਦੇ ਚੱਕਰ'ਚ ਕਿੰਨੇ ਲੋਕ ਫੜੇ ਜਾਂਦੇ ਆ। ਪਰ, ਕੀ ਕਰਦੇ ਆਗੇ ਐਟ ਟਾਈਮ ਤੇ ਪੁਲਿਸ ਵਾਲੇ ਹੁੰਦੇ ਆ ਵਿੱਚ ਜਿਹੜੇ ਰਿਸ਼ਵਤ ਲੈ ਲੈਂਦੇ ਆ। ਚਲੋ ਜੀ ਛੱਡ ਦਿੰਦੇ ਆ ਹੁਣ, ਤਾਂਹੀ ਨਸ਼ਾ ਕਰਨ ਵਾਲਿਆਂ ਦੀ ਹਾਂ ਇੰਨੀ ਹਿੰਮਤ ਪੈ ਰਹੀ ਹੈ ਕਿ ਉਹ ਕਿਤੋਂ ਵੀ ਕਰ ਰਿਹਾ ਆ, ਬੇਚ ਰਹੇ ਆ 'ਦੇਖੋ ਨਾ ਕਿੰਨਾ ਵੱਧ ਰਿਹਾ।
ਤਾਂ ਹੁਣ ਦੋ -ਚਾਰ ਦਿਨ ਪਹਿਲਾਂ ਏਦਾਂ ਹੋਇਆ ਸੀਗਾ, ਕੋਈ ਇੱਕ ਮੁੰਡੇ ਨੂੰ ਪ ਤਾ ਨਹੀਂ ਦੋਨੋ ਦੀ ਕੋਈ ਇਸ ਲੜਾਈ ਹੋਏ ਨੇ, ਤੇ ਉਸਨੇ ਸਿੱਧੇ ਗੋਲੀਆਂ ਪਾਤੇ ਉਹਨੂੰ। ਬੰਦੂਕ ਦੀ ਗੋਲੀਆਂ ਨੀ ਹੁੰਦੇ, ਹਾਂ ਸਿੱਧਾ ਬੰਦਾ ਜਗੇ ਤੇ ਹੀ ਗੁਜ਼ਰ ਗਿਆ ਵਿਚਾਰਾ।
ਦੇਖਲੋ, ਕਿੰਨਾ ਔਖਾ ਹੋ ਜਾਂਦਾ ਨਾ ਏਦੋਂ। ਉਹੀ ਤਾਂ ਗੱਲ ਆ ਵੀ ਥੋੜੇ ਜਿਹੇ ਆਪਣੇ ਨਾ ਸਰਕਾਰ ਦੇ ਢਿੱਲ ਆ ਗਈ, ਤਾਂ ਹੀ ਇੱਦਾਂ ਦਾ ਕੁੱਛ ਹੋ ਰਿਹਾ ਲੋ ਕਾਂ ਨੂੰ ਨੁਕਸਾਨ, ਜਾਨ ਬਿਚਾਰੇ ਕਈਆਂ ਦੀ ਜਾਨ ਜਾ ਰਹੀ ਏ, ਇਹ ਚੱਕਰ ਦੇ ਵਿੱਚ, ਦੇਖਲੋ। ਚਲੋ ਠੀਕ ਆ ਭੈਣ ਜੀ, ਮੈਂ ਤੁਹਾਨੂੰ ਰੁਕ ਕੇ ਕਰਦੀ ਹਾਂ ਥੋੜ੍ਹੀ ਜੀ ਕੋਲ, ਥੋੜ੍ਹਾ ਜਿਹਾ ਕੰਮ ਕਰਨਾ ਸੀਗਾ। ਹਾਂਜੀ, ਓਕੇ ਜੀ, ਸਸ ਸ੍ਰੀ ਅਕਾਲ ਜੀ।